ਸ਼ਸ਼੍ਰੀ ਕਾਲ ਜੀ।
ਜੀ ਕੀ ਹਾਲ ਚਾਲ ਜੀ।
ਹਾਂਜੀ ਵਧੀਆ ਤੁਸੀਂ ਦੱਸੋ ਕਿਵੇਂ ਓ?
ਧੀਆ ਹੈਗੀ ਆ। ਤੁਸੀਂ ਸੁਣਾਓ, ਠੀਕ ਓ?
ਹਾਂਜੀ ਹਾਂਜੀ ਸਭ ਵਧੀਆ। ਏਧਰ ਠੀਕ ਨੇ ਸਾਰੇ?
ਹਾਂਜੀ ਸਭ ਵਧੀਆ ਨੇ। ਹੋਰ ਕੀ ਕਰਦੇ ਓ ਤੁਸੀਂ?
ਬਸ ਮੈਂ ਹੁਣ ਬੱਚੇ ਪਿੱਛੇ ਹੋਏ ਪਏ ਪਏ ਨੇ, ਹੁਣ ਵੀ ਛੁੱਟੀਆਂ ਨੇ ਕਿਤੇ ਘੁੰਮਣ ਜਾਣਾ, ਤਾਂ ਮੈਂ ਹੁਣ ਦੇਖ ਰਹੀ ਸੀਗੀ ਵੀ ਸੇਵਿੰਗ ਵਗੈਰਾ ਮੈਂ ਕੀਤੀ ਹੋਈ ਐ ਜਾਂ ਨਹੀਂ। ਕਿੱਦਾਂ ਅਰੇਂਜ ਕਰਾਂਗੇ ਹਾਂਜੀ।
ਹਾਂ, ਐਹ ਵੀ ਬੜਾ ਸਭ ਤੋਂ ਵੱਡਾ ਮੇਨ ਤੇ ਐਈ ਹੁੰਦਾ, ਬਾਹਰ ਨਿਕਲੋ ਤੇ ਪੈਸੇ ਕਿੰਨੇ ਨੇ ਜੇਬ ਇੱਚ। ਸਭ ਤੋਂ ਵੱਡੀ ਗੱਲ ਏ।
ਹੋਰ ਕਿਆ।
ਅੱਛਾ ਅੱਛਾ, ਓ ਈ ਨਾ ਬੱਚਿਆਂ ਨੂੰ ਬੰਦਾ ਕੀ ਕਵੇ ਦੇਖੋ। ਆਪਣਾ ਪਹਿਲੇ ਸਾਰਾ ਕੁਛ ਬੰਦਾ ਪਤਾ ਹੁੰਦੈ, ਕਿ ਹਾਂ ਅਸੀਂ ਇਸ ਟਾਈਮ ਵਈ ਭਾਂਵੇ ਵਿਆਹ ਫੰਕਸ਼ਨ ਜਾਣਾ ਹੋਏ, ਭਾਵੇਂ ਘੁੰਮਣ ਜਾਣਾ, ਕੁਛ ਵੀ ਹੋਏ, ਹਰ ਚੀਜ਼ ਲੀ ਦੇਖੋ ਪੈਸੇ ਤੇ ਚਾਹੀਦੇ ਹੈਗੇ ਨੇ। ਤੇ ਜੇ ਸੇਵਿੰਗਸ ਹੋਏ ਨਾ, ਫਿਰ ਥੋੜਾ ਸੋ ਖਾ ਹੋ ਜਾਂਦਾ ਬੰਦਾ। ਹੱਥ ਥੋੜਾ ਖੁੱਲ ਜਾਂਦੈ, ਐਹ ਚੀਜ਼ ਹੁੰਦੀ ਐ।
ਹੋਰ ਕਿਆ, ਔਰ ਮੀਨਜ਼ ਲੇਡੀਜ਼ ਤਾਂ ਚਲੋ ਸੇਵਿੰਗ ਦੇ ਵਿੱਚ ਮਾਹਿਰ ਏ ਹੁੰਦ ਦੀਆਂ ਨੇ ਲੇਡੀਜ਼ ਤਾਂ ਕੁਛ ਨਾ ਕੁੱਛ ਤਾਂ ਸੇਵ ਕਰਦੀਆਂ ਵੈਂ।
ਬਿਲਕੁਲ ਹਾਂ ਕੋਈ ਕਿੱਟੀ ਜਿਵੇਂ ਕਿੱਟੀਆਂ ਪਾ ਲਈ ਜਾਂ ਫਿਰ ਆਪਣਾ ਅੱਜ ਕੱਲ ਇੰਨੀਆਂ ਇਨੀਆਂ ਅੱਛੀਆਂ ਸਕੀਮਾਂ ਆਈਆਂ ਨੇ, ਉਹਨਾਂ ਵਿੱਚ ਇਨਵੈਸਟ ਕਰਤਾ ਬਹੁਤ ਚੀਜ਼ਾਂ ਹੈਗੀਆਂ ਨੇ।
ਹਾਂਜੀ
ਪਰ ਲੇਡੀਜ਼ ਦਾ ਤੇ ਇਹੀ ਹੁੰਦਾ ਦੋ ਚਾਰ ਛੋਟੀ ਛੋਟੀ ਕਿੱਟੀਆਂ ਪਾਲੋ ਨਾ ਉਹਦੇ 'ਚ ਬੜਾ ਬੈਨੀਫਿਟ ਰਹਿੰਦਾ ਵੈਸੇ
ਇਹ ਤਾਂ ਹੈ ਮੈਂ ਵੀ ਮੀਨਸ ਕਮੇਟੀ ਵਗੈਰਾ ਪਾ ਲੈਂ ਹੁੰਦੀ ਆਾਂ ਤਾਂ ਮੀਨਸ ਉਹਦਾ ਬਹੁਤ ਫਾਇਦਾ ਹੁੰਦਾ ਹੈ ਜਦੋਂ ਆਪਾਂ ਨੂੰ ਇਕੱਠੇ ਪੈਸੇ ਮਿਲ ਜਾਂਦੇ ਨੇ ਜਦੋ ਪੇ ਤਾਂ ਆਪਾਂ ਇੰਸਟਾਲਮੈਂਟ 'ਚ ਕਰਨੇ ਹੁੰਦੇ ਨੇ। ਏਦਾਂ ਵੀ ਇਕੱਠੇ ਪੈਸੇ ਯੂਜ ਹੋ ਜਾਂਦੇ ਨੇ। ਜਾਂ ਫਿਰ ਸੇਵਿੰਗ ਹੋ ਜਾਂਦ ਵੀ ਸੇਵ ਕਰਕੇ ਰੱਖ ਲਓ ਅਗਰ ਨਹੀਂ ਯੂਜ ਕਰਨੇ ਹੈਗੇ ਕਿ ਐਮਰਜੈਂਸੀ ਅਗਰ ਇਨੂੰ ਫਿਊਚਰ ਪਾਈ ਤਾਂ ਯੂਜ ਕਰ ਸਕਦੇ ਆ।
ਹਾਂਜੀ -ਹਾਂਜੀ- ਹਾਂਜੀ ਉਹ ਤਾਂ ਹੈਗਾ ਹੀ ਹੁਣ ਦੇਖੋ ਨਾ ਹੁਣ ਇਹ ਦੇਖੋ ਅਸੀਂ ਮੈਂ ਉਹੀ ਨਾ ਕਮੇਟੀ ਪਾਓ ਕਿੱਟੀ ਪਾਓ ਇੱਕ ਉਹੀ ਉਹਨੂੰ ਇੱਕ ਨਾਂ ਦੇ ਦਿੱਤਾ ਵੀ ਅੱਜ ਕੱਲ ਦੇਤਾ ਕਿੱਟੀ ਹੋ ਹੋ ਗਈ ਜੀ ਅੱਜ ਕੱਲ ਕਿੱਟੀ ਹੈਗੀ ਹੈ ਪਰ ਉਹਦੇ ਵਿੱਚ ਵੀ ਤੁਸੀਂ ਤੁਸੀਂ ਦੇਖੋ ਨਾ ਜੇ ਜਾਓਗੇ ਸੇਵਿੰਗ ਇੱਕ ਤਰ੍ਹਾਂ ਦੇ ਪੈਸੇ ਵੀ ਸੇਵ ਹੋ ਰਹੇ ਨੇ ਨਾਲੇ ਅਸੀਂ ਜਦੋਂ ਜਾਂਦੇ ਹਾਂ ਆਪਸ ਵਿੱਚ ਮਿਲਣੇ ਹਾਂ ਤੇ ਆਪਸ ਵਿਚ ਗੱਲਬਾਤ ਵੀ ਹੋ ਜਾਂਦੀ ਏ। ਇ ਨਾਲੇ ਇੱਕ ਦੂਜਾ ਉਹਦਾ ਇੱਕ ਹੋਰ ਫਾਇਦਾ ਦਾ ਹੈਗਾ ਅਸੀਂ ਦੇਖੋ ਥੋੜਾ ਤਿਆਰ ਹੋ ਕੇ ਨਿਕਲਣੇ ਆ ਆਪਣੇ ਆਪ ਨੂੰ ਵੀ ਕਿੰਨਾ ਗਰੂਮ ਕਰਨੇ ਆ ਅੱਛੇ ਤਰੀਕੇ ਨਾਲ ਕਿ ਬਈ ਸਾਰੇ ਅੱਛੇ ਬਣ ਕੇ ਆਉਣਗੇ ਮਤਲਬ ਸੇਵਿੰਗ ਤਾਂ ਹੋਰ ਹੀ ਆ ਉਹਦੇ ਨਾਲ ਨਾਲ ਅਸੀਂ ਆਪਣੇ ਆਪ ਨੂੰ ਵੀ ਕਿੰਨਾ ਅਪਡੇਟ ਕਰਨੇ ਹ ਫ ਨਾਲ ਨਾਲ ਇਹ ਵੀ ਦੇਖੋ ਤੁਸੀਂ
ਹੋਰ ਕਿਆ ਉਹੀ ਤਾਂ ਵੀ ਚਲੋ ਐਵੇਂ ਵੀ ਬਾਹਰ ਵੀ ਥੋੜਾ ਜਾਣਾ ਹੋ ਜਾਂਦਾ ਏ। ਤੇ ਸੇਵਿੰਗ ਕਰਨੀ ਤਾਂ ਸਪੈਂਡ ਤਾਂ ਆਪਾਂ ਜਿੰਨੇ ਮਰਜੀ ਕਰ ਲਈਏ ਖਰਚ ਤਾਂ ਜਿੰਨੇ ਮਰਜੀ ਕਰ ਲਈਏ ਬਟ ਸੇਵ ਕਰਨੇ ਵੀ ਬਹੁਤ ਜ਼ਰੂਰ ਖਰਚੇ ਤਾਂ ਅੱਜ- ਕੱਲ ਆਪਾਂ ਨੇ ਖੁਦ ਵਧਾਏ ਹੋਏ ਆ ਲੋਕਾਂ ਨੇ ਹਨਾ ਵੀ ਕਿੰਨੇ ਜ਼ਿਆਦਾ ਆਪਾਂ ਖਰਚੇ ਕਰਦੇ ਆਂ।
ਸਹੀ ਕਹਿ ਰਹੇ ਹੋ ਨਹੀਂ ਅੱਜ ਕੱਲ ਤਾਂ ਦੇਖੋ ਤੁ ਤੁਸੀਂ ਇਹ ਵੀ ਗੱਲ ਹੈ ਪਹਿਲੇ ਤਾਂ ਹੁੰਦਾ ਸੀ ਕਿ ਬੇਸਿਕ ਨੀਡ ਕੀ ਹੈਗੀ ਹੈ ਰੋਟੀ ਕੱਪੜਾ ਤੇ ਮਕਾਨ ਅੱਜ ਕੱਲ੍ਹ ਰੋਟੀ ਰੋਟੀ ਸਾਨੂੰ ਵਧੀਆ ਤੋਂ ਵਧੀਆ ਹੋਟਲਾਂ ਤੋਂ ਵੀ ਚਾਹੀਦੀ ਹੈ ਕੱਪੜਾ ਸਾਨੂੰ ਵਧੀਆ ਤੋਂ ਵਧੀਆ ਬ੍ਰੈਂਡਡ ਚਾਹੀਦਾ। ਮਕਾਨ ਸਾਨੂੰ ਅੱਛੇ ਅ ਅੱਛਾ ਸਭ ਨੂੰ ਬਈ ਦੇਖੋ ਹਰ ਕਿਸੇ ਨੂੰ ਆਉਂਦਾ ਸੇ ਵਧੀਆ ਮਕਾਨ ਹੋਏ ਅੱਛਾ ਇੰਨੇ ਕਮਰੇ ਹੋਣ ਸਾਰਾ ਸਾਰੀ ਸਹੂਲੀਅਤ ਹੋਏ ਵਿਚ। ਤੇ ਅੱਜ ਕੱਲ੍ਹ ਬੇਸਿਕ ਨੀਡ ਲਗਜ ਦੀ ਵੀ ਬੇਸਿਕ ਨੀਡ ਹੀ ਬਣੀ ਜਾਏ ਸਹੀ ਦੱਸਾਂ ਤੁਹਾਨੂੰ ਤੇ ਗੱਡੀ ਵੀ ਚਾਹੀਦੀ ਹੈ, ਸਾਨੂੰ ਸਕੂਟੀ ਵੀ ਚਾਹੀਦੀ ਹੈ, ਬਾਈਕ ਵੀ ਚਾਹੀਦੀ ਹੈ, ਸਭ ਕੁਛ ਚਾਹੀਦਾ ਹੈਗਾ। ਤੇ ਪਹਿਲੇ ਲੋਕੀ ਕਹਿੰਦੇ ਸੀ ਕਿੇ ਇਕ ਨੀਡ ਪੂਰੀ ਹੋਣੀ ਚਾਹੀਦੀ ਹੈ ਅੱਜ ਕੱਲ ਬੇਸਿਕ ਨੀਡ ਦੇ ਆੜ ਹੀ ਨਾ ਉਹੀ ਸਭ ਕੁਛ ਚਾਹੀਦਾ ਸਾਨੂੰ ਉਹ
ਹੋਰ ਕਿਆ ਹੋਰ ਇਏਦਾਂ ਵੀ ਹੁਣ ਅੱਜ ਕੱਲ੍ਹ ਦੇਖੋ ਹੁਣ ਅੱਗੇ ਹੁੰਦਾ ਸੀ। ਵੀ ਚਲੋ ਦੋ ਤਿੰਨ ਸੂਟ ਹੁੰਦੇ ਸੀ। ਤਾਂ ਉਹਦੇ ਨਾਲ ਗੁਜ਼ਾਰਾ ਕਰ ਲੈਂਦੇ ਸੀ ਹੁਣ ਤਾਂ ਜਿੰਨੇ ਜ਼ਿਆਦਾ ਹੋਣਗੇ ਜਿੰਨੀਆਂ ਜਗ੍ਹਾ ਤੇ ਘੁੰਮਣ ਜਾਣਾ ਹੈ ਸਾਰੀਆਂ ਅਲੱਗ ਅਲੱਗ ਡਰੈਸਿਸ ਚਾਹੀ ਵੇਲੇ ਬੱਚਿਆਂ ਨੂੰ ਵੀ ਵੱਡਿਆਂ ਨੂੰ ਵੀ, ਸਭ ਨੂੰ, ਕੀ ਪਹਿਲਾਂ ਉਹਦੀ ਹੋਈ-ਹੋਈ ਹੈ, ਕਿ ਮੈਂ ਉਹ ਪਾਣੀ ਨੀ ਫੇਰ ਇਹਦੇ ਨਾਲ ਐਵੇ ਵੀ ਮਨੀ ਕਿੰਨੀ ਜ਼ਿਆਦਾ ਸਪੈਂਡ ਹੁੰਦੀ ਹੈ ਹਨਾ।
ਹਾਂਜੀ, ਹਾਂ-ਹਾਂ ਸਹੀ ਕਹਿ ਰਹੇ ਹੋ। ਨਹੀਂ, ਉਹੀ ਕਹਿ ਰਹੀਆਂ ਨਾ ਕਿ ਅੱਜ ਕੱਲ੍ਹ ਬੱਚਿਆਂ ਨੂੰ ਆਉਂਦਾ ਹੈ ਕਿ ਬਈ ਮੈਂ ਕਹਿੰਦੀ ਕੱਪੜੇ ਫਿਰ ਨਾਲ ਮੈਚਿੰਗ ਦੇ ਉਹਨਾਂ ਨੂੰ ਬੂਟ ਚੱਪ ਫਲਾ, ਹੈਂਡ ਬੈਗ ਫਲਾਾਨਣੇ ਕੁੜੀਆਂ ਨੇ ਤੇ ਉਹਨਾਂ ਤੇ ਪਤਾ ਤੁਹਾਨੂੰ ਫਿਰ ਸਾਰੀ
ਹੋਰ ਹੇਅਰ ਬੈਂਡ ਵੀ ਸਾਰਾ ਕੁਛ ਹੋਰ ਕਿਹਾ।
ਉਹਨਾਂ ਨੂੰ ਆਉਂਦਾ ਕਿ ਨਹੀਂ ਅਸੀਂ ਤੇ ਆਪਣਾ ਕਰਨਾ ਫਿਰ ਅਸੀਂ ਵੀ ਦੇਖੋ ਮਾਂ-ਪਿਓ ਇਹੀ ਸੋਚਨਾ ਹੈ ਕਿ ਚਲੋ ਕੋਈ ਨੀ ਬੱਚਿਆਂ ਨੇ ਕਿੱਥੇ ਨਿਕਲਣਾ ਆਉਂਦਾ। ਤੇ ਕੋਈ ਗੱਲ ਨੀ। ਪਰ ਉਹ ਅਸੀਂ ਤਾਂ ਹੀ ਕਰ ਸਕਦੇ ਹਾਂ ਨਾ ਜੇ ਅਸੀਂ ਸੇਵਿੰਗਸ ਨਾਲ ਆਪਣਾ ਥੋੜਾ ਸਾਈਡ ਰੱਖਿਆ ਪੈਸਾ ਬਚਾ ਕੇ।
ਹੋਰ ਕੀਹਾ, ਹੋਰ ਅੱਗ ਇਹ ਹੁੰਦਾ ਸੀਗਾ, ਵੀ ਗੁਲਕਾਂ ਚੱਲਦੀਆਂ ਸੀਗੀਆਂ ਬੱਚੇ ਗੁੱਲਕ ੳਹਦੇ ਵਿੱਚ ਪੈਸੇ ਜੋੜ-ਜੋੜ ਕੇ ਰੱਖਦੇ ਸੀ, ਜਦੋਂ ਆਪਣਾ ਟਾਈਮ ਸੀਗਾ ਜਦੋਂ ਕੁਛ ਲੈਣਾ ਹੁੰਦਾ ਸੀ ਫੇਿਰ ਉਹਨੂੰ ਭੰਨ ਬੰਦੇ ਸੀਗੇ ਫੇਰ ਦੇਖਦੇ ਹੁੰਦੇ ਸੀ ਵੀ ਕਿੰਨੇ ਹੋਰ
ਓਲਡ ਸਿੱਕੇ ਇਨਾ ਅੱਛਾ ਮਤਲਬ ਉਸ ਸਮੇ ਬਸ ਅੱਛਾ, ਅਸੀਂ ਇਹ ਅਸੀਂ ਇਕੱਠਾ ਕੀਤਾ ਸਾਰਾ ਪੈਸਾ ਇਹ ਵਾਲਾ। ਮਤਲਬ, ਉਸ ਟਾਈਮ ਤੇ ਦੇਖੋ ਅਸੀਂ ਛੋਟੇ ਸੀ। ਸਾਨੂੰ ਉਹ ਪੈਸੇ ਵੀ ਕਿੰਨੀ ਜ਼ਿਆਦਾ ਉਹਦੀ ਵੈਲਿਊ ਲੱਗਦੀ ਸੀਗੀ। ਪਤਾ ਨੀ, ਅਸੀਂ ਕਿੰਨੇ ਪੈਸੇ ਇਕੱਠੇ ਕਰ ਲਏ ਨੇ ਦੇਖੋ।
ਹੋਰ ਕ ਉਹ ਹਾਂਜੀ ਉਹ ਮੀਨਸ ਖੁਸ਼ੀ ਲਾਗੇ ਹੀ ਹੁੰਦੀ ਸੀ ਨਾ ਫਿਰ ਵੀ ਚਲੋ। ਆਏ ਹੁੰਦਾ ਸੀ, ਵੀ ਆਪਣੇ ਵੱਲੋਂ ਜੋੜੇ ਹੋਏ ਨੇ ਪੈਸੇ ਜਦੋਂ ਮਰਜ਼ ਯੂਜ ਕਰਲੋ ਜਦੋਂ ਕੁਛ ਲੈਣਾ, ਹੁੰਦਾ ਸੀ ਤਾਂ ਫੇਿਰ ਯਾਦ ਪੈ ਜਾਂਦਾ। ਉਥੇ ਵੀ ਹਾਂ ਪੈਸੇ ਪਾਏ ਨੇ ਉਹਦੇ ਵਿੱਚ ਉਹਨਾਂ ਨੂੰ ਤੋੜ ਤੇ
ਉਹੀ ਕਹਿ ਰਹੀਆਂ ਪਰ ਅੱਜ-ਕੱਲ ਦੇਖੋ ਨਾ ਅੱਜ-ਕੱਲ ਤੇ ਬੱਚਿਆਂ ਨੂੰ ਪਤਾ ਹੈਗਾ ਉਹਨਾਂ ਨੂੰ ਕੋਈ ਲੋੜ ਹੀ ਨਹੀ ਪੈਂਦੀ ਇੰਨੀ, ਉਹ ਕੋਈ ਅੱਜ-ਕੱਲ ਕੋਈ ਗੁਲਕਾਂ ਲਾਉਦਾ ਕੋਈ ਵੀ ਲਾਉਦਾ ਹੈਗਾ, ਕੋਈ ਟਾਵਾਂ-ਟਾਵਾ ਬੱਚਾ ਹੋਏਗਾ। ਯਾ ਜਿਹੜਾ ਜਿਹਨੂੰ ਮਾਂ- ਪਿਓ ਨੇ ਸਿਖਾਇਆ ਹੋਏਗਾ ਕਿ ਹਾਂ ਨਹੀਂ ਤਾਂ ਅੱਜ-ਕੱਲ ਤਾਂ ਬੱਚੇ ਔਡਰ ਕਰਦੇ ਨੇ ਐਲ ਲੈਣਾ ਜੀ, ਇਹ ਲੈਣਾ ਜੀ, ਸਭ ਤੋਂ ਪਹਿਲੇ ਤੇ ਉਹਨਾਂ ਨੂੰ ਸਮਾਰਟ ਫੋਨ ਚਾਹੀਦੇ ਨੇ।
ਔਰ ਅੱਜ-ਕੱਲ ਤਾਂ ਮੀਨਸ ਬੱਚੇ ਦੇਖੋ ਗੇਮਾਂ ਵਗੈਰਾ ਜਿਵੇਂ ਫੋਨ ਦੇ ਵਿੱਚ ਖੇਲਦੇ ਨੇ ਹਨਾ। ਪਾਸਵਰਡ ਵਗੈਰਾ, ਭਰ ਕੇ ਪਤਾ ਨੀ ਕਿੱਦਾਂ ਪੇਮੈਂਟਾਂ ਵੀ ਕਰ ਦਿੰਦੇ ਨੇ ਦੇਖੋ, ਪੈਸੇ ਵੀ ਉਡਾ ਦਿੰਦੇ ਨੇ ਅਊਂਟ ਦੇ ਵਿੱਚੋਂ ਪੇਰੈਂਟਸ ਦੇ ਪੇਰੈਂਟਸ ਨੂੰ ਪਤਾ ਨੀ ਲੱਗਦਾ ਹੈਗਾ, ਉਹੀ ਤਾਂ ਵੀ ਬਹੁਤ ਮੀਨਸ ਵੇਸਟ ਕਰ, ਬੱਚੇ ਪੈਸੇ ਦੀ ਵੀ ਏਦਾਂ,
ਉਹੀ ਨਾ ਪਰ ਉਹ ਚੀਜ਼ ਗ਼ਲਤ ਹੈ, ਨਾ ਫਿਰ ਉਹਨਾਂ ਨੂੰ ਇਹ ਤਾਂ ਕਈ ਵਾਰੀ ਗ਼ਲਤ ਰਸਤਾ ਫੜ ਲੈਂਦੇ ਨੇ ਕਿਉਂਕਿ ਇਹ ਚੀਜ਼ਾਂ ਕਈ ਤੇ ਲੀਗਲ ਲੀਗਲ ਹੈਗੇ, ਨੇ ਉਹਨਾਂ ਦਿੱਕਤ ਨੀ ਹੈਗੀ ਜਿਹੜੇ ਇਲੀਗਲ ਵੀ ਚੱਲਦਾ ਪਿਆ ਉਹ ਕਈ ਬੱਚੇ ਕਈ ਫਸ ਵੀ ਜਾਂਦੇ ਨੇ ਉਹਦੇ ਵਿੱਚ, ਫਿਰ ਕਈ ਬੱਚਿਆਂ ਨਾਲ ਇਹ ਵੀ ਸੁਣਿਆ ਮੈਂ,
ਹੋਰ ਕਿਆ ਕਈ ਵਾਰ ਸੁਣਦੇ ਨਾ ਵੀ ਐ ਫੇਰ, ਮੀਨਸ ਬੱਚੇ ਨੇ ਲੋਸ ਕਰਤਾ ਪੇਰੈਂਟਸ ਦੇ ਅਕਾਊਂਟ ਦੇ ਵਿੱਚੋ ਮਨੀ ਟ੍ਰਾਂਸਫਰ ਕਰ ਕਰਕੇ ਤਾਂ ਫੇਰ ਵੀ ਹੁਣ ਆਪਾਂ ਮੀਨਸ ਟਰਸਟ ਵੀ ਨੀ ਨਾ ਅਗਰ ਫੋਨ ਆ ਆਪਾਂ ਦੇ ਵੀ ਰਹੇ ਹਾਂ ਤਾਂ ਆਪਾਂ ਨੂੰ ਦੇਖਣਾ ਚਾਹੀਦਾ, ਕਿ ਬੱਚ ਬੱਚਾ ਫੋਨ ਯੂਜ ਕਿਦੇ ਲਈ, ਕਰ ਰਹੀ ਐ।
ਹਾਂ ਉਹੀ ਨਾ ਸਾਨੂੰ ਥੋੜਾ ਐਸੇ ਸਾਡਾ, ਹੋਰ ਤੇ ਕਰ ਨਾ ਅਸੀਂ ਕਿਵੇਂ ਧਿਆਨ ਰੱਖਣਾ ਬੱਚੇ ਦਾ ਕਿ ਕੀ ਕਰਦਾ ਪਿਆ ਕੀ ਨਹੀਂ ਕਰਦਾ ਪਿਆ। ਹੁਣ ਕਈ ਤਾਂ ਬੱਚੇ, ਕਈ ਵਾਰੀ ਕਈ ਨਹੀਂ ਦੇਖਦੇ ਬੱਚੇ ਨੂੰ ਤੇ ਉਹ ਬੱਚੇ ਫਿਰ ਕਿੱਥੇ ਦਾ ਕਿੱਥੇ ਹੁਣ ਮੇਰੇ ਇੱਕ ਜਾਨ ਕਾਰ ਹੈਗੇ, ਨੇ ਉਹਨਾਂ ਦਾ ਬੱਚਾ ਸਮਝੋ ਦਸਵੀਂ ਪੜ੍ਹਦਾ ਹਾਂ ਦਸਵੀਂ ਗਿਆ ਹੁਣ ਤੇ ਉਹ ਤੇ ਫੋਨਾ ਚ ਪਤਾ ਨੀ ਕਿਹੜੀਆ-ਕਿਹੜੀਆਂ ਗੇਮਾਂ ਪਤਾ ਨੀ ਕੀ-ਕੀ-ਕੀ ਇਨਸਟੋਲ ਮਾਂ ਪਰੇਸ਼ਾਨ ਹੈਗੀ, ਉਹਦੇ ਨਾਲ ਕਹਿੰਦੀ ਮੈਨੂੰ ਸਮਝ ਨੀ ਆਦੀ ਪੜ੍ਹਾਈ ਕਰਦਾ ਨੀ ਤੇ ਫੋਨ ਛੱਡਦਾ ਨੀ,
ਫੇਰ ਔਹੀ ਤਾਂ ਇਹ ਵੀ ਫੋਨ ਕਿਉਂ ਨੀ ਬ ਬੱਚੇ ਛੱਡਦੇ ਹੈਗੇ। ਕੋਈ ਨਾ ਕੋਈ ਉਹਦੇ ਪਿੱਛੇ ਵੀ ਰੀਜਨ ਹੁੰਦਾ ਨਾ ਫਿਰ ਵੀ ਕਈ ਜਿੜੇ ਦਾਂ ਦੇ ਕੰਮਾਂ ਚ ਪਏ ਹੁੰਦੇ, ਨੇ ਫਿਰ ਅਡਿਕਟ ਹੋ ਜਾਂਦਾ ਉਹਨਾਂ ਨੂੰ ਫੋਨ ਦਾ'
ਅੱਛਾ ਹੋ ਚੁੱਕਿਆ ਅਡਿਕਸ਼ਨ ਹੋ ਚੁੱਕਿਆ ਘਰਾ ਦਾ ਐ ਵੀ ਕਈਆਂ ਵਾਸਤੇ।
ਔਰ ਕਈ ਬੱਚੇ ਚਲੋ ਏਦਾਂ ਦੇ ਵੀ ਨੇ ਹੁਣ ਜਿਹੜੇ ਆਪਣੇ ਜਿਵੇਂ ਪੇਰੈਂਟਸ ਦੀ ਚਲੋ ਇਨਕਮ ਘੱਟ ਹੈ, ਹਨਾ ਬੱਚੇ ਨਾਲ ਜੋਬ ਵਗੈਰਾ ਕਰਦੇ ਨੇ ਨਾਲ ਸਟੱਡੀ ਕਰਦੇ ਨੇ ਕਈ ਬਹੁਤ ਰਿਸਪੋਂਸੀਬਲ ਵੀ ਹੁੰਦੇ ਆ ਸਿੰਸੀਅਰ ਹੁੰਦੇ, ਆ ਨਾਲ ਹੈਲਪ ਕਰਵਾਦੇ ਨੇ ਹਾਂਜੀ,
ਦੇਖੋ ਇਹ ਤੇ ਇੱਕ ਯੂਨੀਵਰਸਲ ਟਰੁਥ ਹੈਗਾ, ਕਿ ਪੰਜੋਂ ਉਂਗਲੀਆਂ ਬਰਾਬਰ ਨੀ ਹੈਗੀ ਸਾਨੂੰ ਵੀ ਪਤਾ ਸਾਰੇ ਬੱਚੇ ਇੱਕੋ ਜਿਹੇ ਨਹੀਂ ਹੁੰਦ ਦੇ ਹੈਗੇ,
ਹਾਂਜੀ,
ਉਹਨਾਂ ਵਾਸ ਬੱਚਿਆਂ ਵਾਸਤੇ ਥੋੜ੍ਹਾ ਜਿਹਾ ਬੁਰਾ ਲੱਗਦਾ ਹੈ, ਕਿ ਜਿਹੜੇ ਬੱਚੇ ਐਡਿਕਟ ਹੋ ਚੁੱਕੇ ਨੇ ਨਾ ਇਹ ਚੀਜ਼ਾਂ ਦੇ ਉਹ ਫਿਰ ਅੱਗੇ ਉਹਨਾਂ ਨੂੰ ਨੁਕਸਾਨ ਹੁੰਦਾ ਕਈ ਵਾਰੀ ਪੇਰੈਂਟਸ ਵੀ ਪਰੇਸ਼ਾਨ ਹੁੰਦੇ ਨੇ ਬੱਚਿਆਂ ਦੀਆਂ ਚੀਜ਼ਾਂ ਵੇ
ਹੋਰ ਕਿਉ ਹੁਣ ਮੇਰੀ ਇੱਕ ਫਰੈਂਡ ਹੈ ਵੀ, ਉਦੇ ਫਾਦਰ ਦਾ ਐਕਸੀਡੈਂਟ ਹੋ ਗਿਆ ਸੀਗਾ। ਤੇ ਹੁਣ ਮੀਨਜ ਔਨੁੰ, ਉਹਨਾਂ ਨੂੰ ਬਸ, ਹੋਸਪਿਟਲ ਚ ਰਹਿੰਦੇ ਨੇ ਉਹ ਜ਼ਿਆਦਾ ਇਹ ਤਾ ਫਿਰ ਹੁਣ ਜੋਬ ਫਰੈਂਡ ਹੀ ਕਰਦੀ ਹੈ ਨਾਲ ਉਹਦਾ ਬ੍ਰਦਰ ਕਰਦਾ ਏ, ਤਾਂ ਫਿਰ ਹੁਣ ਘਰ ਦਾ ਗੁਜ਼ਾਰਾ ਕਰ ਰਹੇ ਨੇ ਵੀ ਹੁਣ ਜੇ ਤਾਂ ਰਿਸਪਾਂਸੀਬਲ ਹੈਗੇ ਨੇ, ਫਿਰ ਤਾਂ ਹੀ ਵੀ ਘਾਰ ਨੂੰ ਵਗੈਰਾ ਚਲਾ ਰਹੇ ਨੇ ਨਾ ਹੋਰ ਕਿ ਨਾਲ ਸਟਡੀ ਵੀ ਕਰ ਰਹੇ ਨੇ। ਨਾਲ।
ਹਾਂ, ਪੜ੍ਹਦੇ ਵੀ ਪਏ ਨੇ ਤੇ ਕਮਾ ਵੀ ਰਹੇ ਨੇ, ਪਤਾ ਉਹਨਾਂ ਨੂੰ ਕੀ ਅਸੀਂ ਕਰਨਾ ਹੈਗਾ। ਕੋਨ ਕਰੇਗਾ ਨਹੀਂ ਤੇੇ?
ਕਿਉਂਕਿ, ਫਾਦਰ-ਮਦਰ ਤਾਂ ਹੋਸਪਿਟਲ ਚ ਰਹਿੰਦੇ ਨੇ ਫਿਰ ਹੁਣ ਪਤਾ ਵੀ ਅੱਜ ਦੇ ਟਾਈਮ ਚ ਹੋਸਪਿਟ ਚ ਰਹਿਣਾ ਵੀ ਕਿੰਨਾ ਮੁਸ਼ਕਿਲ
ਹੋਰੇ ਖਰਚਾ ਪਤਾ ਕਿੰਨਾ ਹੈਗਾ? ਉਹਈ ਨਾ ਉਹ ਫਿਰ ਉਹਨਾ ਨੂੰ ਪਤਾ ਪਤਾ ਹੈਗਾਾ ਕਿ ਅਸੀਂ ਜਿੰਨੇ ਕਮਾਉਣੇ ਨੇ, ਤੇ ਉਹਦੇ ਚੋਂ ਅਸੀਂ ਬਚਾਨੇ ਵੀ ਨੇ, ਬਈ ਸਾਨੂੰ ਆਪਣਾ ਵੇਖਣਾ ਵੀ ਹੈਗਾ, ਬੜੀਆਂ ਚੀਜ਼ਾਂ ਨੇ ਫਿਰ ਔਰ ਕਈ ਬੱਚੇ ਇਹੋ ਜੇਹੇ ਵੀ ਨੇ ਕਿ ਜਿਹੜੇ ਆਪਣੇ ਸੇਵਿੰਗ ਕਰਦੇ ਨੇ, ਉਹਨਾਂ ਨੂੰ ਪਤਾ ਸਾਨੂੰ ਅੱਗੇ-ਅੱਗੇ ਪੜ੍ਹਾਈਆਂ, ਕਈਆਂ ਨੂੰ ਹੁੰਦਾ ਕਿ ਅਸੀਂ ਫਲਾਨਾ ਐ ਵਾਲਾ ਕੋਰਸ ਕਰ ਲਿਆ, ਅਸੀਂ ਅੱਗੋਂ ਹੁਣ ਫਲਾਨਾ ਕੋਰਸ ਵੀ ਕਰਨਾ ਹੈ। ਤੇ ਕਈ ਤੇ ਆਪਣੇ ਆਪ ਵੀ ਪੈਸੇ ਭਰਦੇ ਨੇ ਉਹ ਪੈਸੇ ਚਾਹਦੇ ਨੇ, ਸੇਵਿੰਗ ਕਰਦੇ ਨੇ ਤਾਂ ਹੀ ਤਾਂ ਉਹ ਕਰ ਸਕਦੇ ਨੇ।
ਹਾਂਜੀ ਉਹੀ ਤਾਂ ਵੀ ਅਗਰ ਆਪਾਂ ਪੇਰੈਂਟਸ ਅਗਰ ਬੱਚੇ ਨੂੰ ਸਿਖਾਉਣਗੇ ਤਾਂ ਬੱਚੇ ਓਦਾਂ ਦਾ ਸਿੱਖਦੇ ਨੇ ਕਿ ਪੇਰੈਂਟਸ ਨੂੰ ਗਾਈਡੈਂਸ ਵਧੀਆ ਦੇਣੀ ਚਾਹੀਦੀ ਹੈ, ਹਨਾ ਬੱਚਿਆਂ ਨੂੰ। ਸੇਵਿੰਗ ਬਾਰੇ ਵੀ ਦੱਸਣਾ ਚਾਹੀਦਾ, ਜਿਹੜੀ ਚੀਜ਼ ਵੀ ਨਾ ਸਾਰ ਸਕ ਤਾਂ ਚਲੋ ਨਹੀਂ ਜ਼ਰੂਰਤ ਤੇ ਹੈਗੀ ਹੈ ਨਾ। ਟਾਈਮ ਤਾਂ ਉਹ ਚੀਜ਼ ਬੱਚੇ ਨੂੰ ਨਾ ਦਿਲਵਾਓ ਤ ਕਿ ਕੋਈ ਉਹੀ ਮਨੀ ਸੇਵ ਕੀਤੀ ਜਾਵੇ ਇਨ ਫਿਊਚਰ ਅਗਰ ਕੋਈ ਲੋੜ ਪੈਂਦੀ ਤਾਂ ਉਦੋਂ ਯੂਜ ਕਰ ਲੋ। ਖਾਣ-ਪੀਣ ਲਈ ਕੁਛ ਦਵਾ ਦੋ ਚਲੋ, ਫਰੂਟ ਗੁਬਾਰਾ ਯਾ ਕੁਛ ਹੋਰ ਜ਼ਰੁਰੀ ਨੀ ਵੀ ਟੋਇਜ ਦੇ ਬੱਚੇ ਨੇ ਲੇਣੇ ਨੇ।
ਅੱਜ -ਕੱਲ੍ਹ ਤੇ ਬੱਚੇ ਕਿੱਥੇ ਆਦੇ ਟੋਇਜ ਹੁਣ ਪਹਿਲੇ ਹੁਣ ਤੇ ਉਹ ਜ਼ਮਾਨਾ ਮੈਨੂੰ ਲੱਗਦਾ ਇਨਾ ਹੈ ਹੀ ਨੀ ਬੱਚਿਆਂ ਨੂੰ ਟੋਇਜ ਵਗੈਰਾ ਕਿੱਥੇ ਅੱਜ-ਕੱਲ ਉਹ ਕਹਿੰਦੇ ਨੇ ਵਧੀਆ-ਵਧੀਆ ਫੋਨ ਦਿਖਾਓ ਸਾ।
ਹਾਂ ਅੱਗੇ ਹੁੰਦਾ ਸੀ ਵੀ ਬੱਚੇ ਸਾਈਕਲਿੰਗ ਵਗੈਰਾ ਕਰਦੇ ਸੀ ਇਕੱਠੇ ਮਿਲ ਕੇ ਹਨਾ। ਵਧਿਆ ਆਪਣਾ ਇੰਜੋਏਮੈਂਟ ਕਰਦੇ ਸੀ ਕੋਈ ਗੇਮ ਵਗੈਰਾ, ਖੇਡਣ ਜਾਂਦੇ ਸੀ, ਬਾਹਰ ਕ੍ਰਿਕਟ ਵਗੈਰਾ, ਗੇਮ ਵਗੈਰਾ ਖੇਡਦੇ ਸੀ। ਬਟ, ਹੁਣ ਤਾਂ ਬਸ ਚਿਆਨਾ ਟਾਈਮ ਘਰ ਚ ਅੰਦਰ ਈ ਬਸ ਮੋਬਾਇਲ ਫੋਨ ਤੇ ਔ ਰਹਿੰਦਾ ਏ।
ਹੁਣ ਕਿੱਥੇ ਹੁਣ ਤੇ ਹੈ ਈ ਨਈ। ਨਈ ਕੁਛ-ਕੁਛ ਬੱਚੇ ਹੈਗੇ ਨੇ ਮਤ ਐ ਮਤਲਬ ਫੋਰ ਐਗਜਾਮਪਲ ਮੈਂ ਦੱਸਾਂ ਤੇ ਸੌ ਵਿੱਚੋਂ ਨਾ ਦੋ ਯਾਂ ਤਿੰਨ ਬੱਚੇ ਨੇ ਜਿੰਨਾਂ ਨੂੰ ਅੱਜ ਵੀ ਸ਼ੌਕ ਹੋਏਗਾ ਅਸ ਅਸੀ ਸਾਈਕਲਿੰਗ ਕਰੀ ਏ, ਬੈਡਮਿੰਟਨ ਖੇਲੀਏ, ਕ੍ਰਿਕਟ ਖੇਲੀਏ ਹੈਗੇ ਨੇ।
ਇਹ ਹੂੰਦਾ ਵੀ ਬਹੁਤ ਜ਼ਿਆਦਾ ਘੱਟ ਨੇ।
ਉਹ ਫੋਨ ਤੇ ਵੀ ਸਾਈਕਲਾਂ ਵਾਲੀ ਗੇਮਾਂ ਆਂਦੀਆਂ ਨੇ। ਔਨਾਂ ਨੂੰ ਮਤਲਬ ਔ ਐਨੇ ਪਾਗਲ ਨੇ ਕਈ ਤੇ ਕਿ ਅਸੀਂ ਫੋਨਾ ਤੇ ਹੀ ਸਭ ਖੇਡਣਾ ਹੈਗੈ ਔ ਦਾ ਕੋਈ ਔ ਫਿਰ ਨਈ ਔ ਚੀਜ਼ ਔਨਾਂ ਨੇ ਕੀ ਐਕਸ ਪਲੋਰ ਕਰਨੈ ਬਾਹਰ ਨਿਕਲ
ਫੇਰ ਸੇਤ ਦਾ ਵੀ ਨੀ ਨਾ ਕੁਛ ਹੁੰਦਾ ਹੈਗਾ ਹੋਰ ਕਿਆ ਵੀ ਸੇਤ ਨਾਲ ਵੀ ਕਿਆ ਔ ਹੋਏਗੀ ਉਹ ਵੀ ਸਈ ਰਏਗੀ ਅਗਰ ਬਾਹਰ ਜਾਣਗੇ ਤਾਂ ਕੁਛ ਐਕਸਸਾਈਜ਼ ਵਗੈਰਾ ਕਰਣਗੇ, ਬਾਕੀ ਸੇਵਿੰਗ ਕਰਨੀ ਤਾਂ ਮੀਨਸ ਲਾਈਫ ਚ ਬਹੁਤ ਜ਼ਿਆਦਾ ਜ਼ਰੂਰੀ ਐ। ਉੱਥੇ ਈ ਹਾਂਜੀ, ਉੱਥੇ ਔ ਪੈਸੇ ਯੂਜ ਕਰੋ, ਸਪੈਂਡ ਕਰੋ ਜਿ ਥੇ ਨੀਡ ਹੈਗੀ ਏ ਥੇ ਨਈ ਨੀਡ ਚਲੋ ਆਪਾਂ ਨਈ ਵੀ ਯੂਜ ਕਰ ਸਕ ਅੱਜ ਕੱਲ ਔਨਲਾਈਨ ਵੀ ਪੇਮਂਟਾ ਕਰਦੇ ਆ ਨਾ ਉਹਦੀ ਵੀ ਬਹੁਤ ਦਿੱਕਤ ਆ ਰੀ ਐ। ਔਨਲਾਈਨ ਜੇੜੀ ਕਰਦੇ ਆ ਐਟ ਏ ਟਾਈਮ ਅਕਾਉਂਟ ਚੋਂ ਪੇ ਕਰਦੋ। ਹਾਂ।
ਚਲੋ ਸਾਨੂੰ ਵੀ ਕੋਈ ਨਵਾਂ ਤਰੀਕਾ ਹੋਏਗਾ ਦੱਸੋ ਤੁਸੀਂ ਕਿਸ ਸਕੀਮਾ ਸਕੂਮਾ ਯਾਂ ਕੋਈ ਚੀਜ਼ ਆਏਗੀ ਦੱਸਦਾ ਮੈਨੂੰ ਵੀ ਤੁਸੀ ਠੀ ਠੀਕ ਐ ਜੀ। ਚੰਗਾ ਜੀ ਕਰਾਂਗੇ ਫਿਰ। ਐਕੇ ਸਤਿ ਸ੍ਰੀ ਅਕਾਲ ਜੀ।